ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਹੋ,
ਕਿਵੇਂ ਹੋ।, ਹਾਂਜੀ ਵਧੀਆ ਤੁਸੀਂ ਦੱਸੌ?
ਹਮ ਹੋ ਹੀ ਗਈ ਹੈ, ਆਖਿਰ ਕਾਰ ਕੋਲ।
ਪਤਾ ਨੀ ਹੁਣੀ ਲੱਗਿਆ, ਕੱਲ ਦੀ ਕੱਲ ਤਾਂ ਕਿਸੇ ਨੂੰ ਲੱਗੀ ਹੀ ਨੀ ਹੈਗੀ।
ਅੱਛਾ ਹਾਂ ਕੱਲ, ਸਰਵਰ ਤੇ ਬਹੁਤ ਇਸ਼ੂ ਸੀਗਾ, ਕਹਿ ਰਹੇ ਸੀ। ਗਰੁੱਪ ਚ ਵੀ ਕਹਿੰਦੇ, ਕੌੜੀ, ਨੀ ਲੱਗ ਰਹੀ,
ਮੈਨੂੰ ਲੱਗਦਾ ਨਾ, ਸ ਜਿਆਦਾ ਲੋਡ ਹੋ ਗਿਆ।
ਹਾਂ ਕੱਲ, ਕਈਆਂ ਦੀ ਡੈਡ ਲੈਨ ਦੇ ਰਖੀ ਸੀ ਕਈਆਂ ਨੂੰ।
ਹਮ, ਅੱਜ ਤਾਂ ਮੇਰੀ ਆਪ ਹੀ, ਲੱਗ ਗਈ ਫਿਰ ਪਹਿਲੀ ਵਾਰੀ ਜੀ,
ਹਾਂ ਅ ਹੋ ਗਿਆ, ਉਹਨਾਂ ਦਾ ਕਈਆਂ ਦਾ ਕੰਪਲੀਟ ਹੋ ਗਿਆ, ਉਹਨਾਂ ਦਾ ਟਾਰਗੇਟ।
ਹਾਂ ਹੋ ਚੱਲ
ਹਾਂ। ਹੋਰ ਦੱਸੋ, ਕੀ ਕਰਦੇ ਓ?
ਜਿਹੜੇ, ਵਿਹਲੇ ਹੁੰਦੇ, ਉਹਨਾਂ ਦਾ ਹੋ ਜਾਂਦਾ ਫਿਰ
ਅੱਛਾ ਜੀ‌।
ਹੋਰ -ਹੋਰ ਵਧੀਆ ਤੁਸੀਂ ਦੱਸੋ?
ਹਾਂਜੀ, ਹੈਂ, ਹੈਲੋ। ਮੈਂ ਤਾਂ ਵਧੀਆ, ਸ਼ਡਿਊਲ ਦੱਸਦੋ ਆਪਣਾ ਕਿਆ ਕਿਵੇਂ -ਕਿਵੇਂ ਪੜ੍ਹਦੇ ਹੋ?
ਕੁਛ ਨੀ, ਬੱਸ ਸਵੇਰੇ ਉੱਠ ਕੇ ਹੈਲੋ।
ਹਾਂਜੀ- ਹਾਂਜੀ ਬੋਲੋ?
ਮੈਂ ਕਿਹਾ, ਬਸ ਸਵੇਰੇ ਉੱਠ ਕੇ ਘਰ ਦੇ ਕੰਮ, ਕਰ ਲੈਨੇ ਆ ਪਹਿਲਾਂ ਸਾਰੇ।
ਹੂੰ,
ਬਸ ਫੇਰ, ਇੱਕ ਘੰਟਾ ਮੈਂ ਮੈਥ ਕਰ ਲੈਂਨੀ ਆ।
ਮੈਥ।
ਹੂੰ ਫੇਰ, ਦਿਨ ਚ ਘੰਟਾ ਕਿਵੇਂ ਪੰਜਾਬ ਤੁਸੀਂ ਕੀ ਕਰ ਲੈਂਦੇ ਹੋ?
ਬੜਾ ਕੰਮ ਕਰਦੇ ਹੋ।
ਫੇਰ, ਆਹ ਇੰਨੇ ਕੁ, ਨਾਲ ਥੋੜੀ ਲੱਗੂਗੀ।
ਦੋ ਮਿੰਟ, ਹੋਰ, ਹਾਂ ਪ੍ਰੀਤੀ ਕੋਲ ਰਹਾ, ਕਰਿਆ ਕਰ। ਹਾਂਜੀ, ਦੱਸੋ?
ਆਪਾ ਬਸ, ਫਿਰ ਦੇ ਲਈ ਥੋੜਾ ਜਿਹਾ ਟਾਈਮ ਰੈਸਟ ਕਰਕੇ, ਫਿਰ ਚਾਹ ਚੂ ਪੀ ਕੇ, ਫੇਰ ਸ਼ਾਮ ਨੂੰ, ਦੋ- ਤਿੰਨ ਘੰਟੇ ਪੜ੍ਹ ਲੈਂਦੇ ਆ।
ਅੱਛਾ। ਹੂੰ, ਹਾਂ ਠੀਕ ਹੈ ਵੈਸੇ। ਦੋ -ਤਿੰਨ ਘੰਟੇ।, ਔਵਰ ਆਲ ਕਿੰਨਾ ਘੰਟਾ ਪੜ੍ਹਦੇ ਹੋ?
ਇਹ ਤਾਂ ਐਵੇਂ, ਕਈ ਵਾਰੀ ਏਦਾਂ ਮਤਲਬ ਪੰਜ ਛੇ ਘੰਟੇ ਪੜ੍ਹ ਲੈਂਦੇ ਆਾ, ਕਦੇ -ਕਦੇ ਜਮਾਂ ਹੀ ਨਹੀਂ ਪੜ੍ਹਿਆ ਜਾਂਦਾ ਹੈਗਾ। ਤੇ, ਰਿਸ਼ਤੇਦਾਰ ਆਏ ਨਾ, ਫਿਰ ਉਦੋਂ ਤਾਂ ਜੰਮ ਹੀ ਪੜ੍ਹਿਆ ਜਾਂਦਾ ਹੈਗਾ। ਪਹਿਲਾਂ ਛੁੱਟੀਆਂ ਹੋ ਰਹੀਆਂ ਸੀ ਨਾ, ਫਿਰ ਭੂਆ ਹੋਰ ਆਏ ਹੋਏ ਸੀ ਉਦੋਂ। ਤਾਂ ਜਮੋਂ ਹੀ ਨਹੀਂ ਪੜ੍ਹਿਆਦੇ ਸੀ।
ਹਾਂ, ਸਹੀ ਗੱਲ ਆ।
ਫਿਰ ਇੱਕ ਜਵਾਕ ਬਾਲੇ ਛੋਟੇ ਆ ਉਹ ਤਾਂ। ਫੇਰ ਮੈਂ ਲੈਪਟੋਪ ਵੀ ਜਾ ਕੇ ਬਹ ਅੰਦੀ, ਲੂਕੋ ਕੇ ਰੱਖਣਾ ਪੈਂਦਾ, ਜੀ ਖਰਾਬ ਹੀ ਨਾ ਕਰ ਦੇਣ। ਹੂੰ, ਉਦੋਂ ਨੀ ਬੜਾ ਆਹਦਾ ਹੈਗਾ ਇਦਾ
ਹੂੰ, ਸਹੀ ਗੱਲ ਆ।
ਕੀ ਐ ਹੁੰਦਾ ਵੀ, ਜਦੋਂ ਪੇਪਰ ਜਾਣ ਆਲਾ ਹੁੰਦਾ ਫਿਰ ਤਾਂ ਵੱਧ ਟਾਈਮ ਪੜ੍ਹਿਆ ਹੋਂਦਾ, ਹੁਣ ਐਂ ਵੀ ਪਤਾ ਨੀ। ਕਦੋਂ ਹਉ ਪਤਾ ਨੀ ਨਾ ਹੋਊ।
ਹਾਂ, ਆਹ ਪੰਦਰਾਂ ਜੁਲਾਈ ਤੋਂ ਬਾਅਦ, ਪੰਦਰਾਂ ਵੀਹ ਜੁਲਾਈ ਤੋਂ ਬਾਅਦ, ਨੋਟੀਫਿਕੇਸ਼ਨ ਕਹਿ ਰਹੇ ਨੇ ਵੀ ਕਲਰਕ। ਨੋਟੀਫਿਕੇਸ਼ਨ ਆਜੁਗੀ ਰੀ ਓਪਨ ਦੀ। ਅਗਰ ਉਹਨਾਂ ਦੀ ਰਿਓਪਨ ਦੀ ਨੋਟੀਫਿਕੇਸ਼ਨ ਆ ਗਈ ਤਾਂ ਇੱਕ ਮਹੀਨਾ ਦਿੱਤਾ ਜਾਊਗਾ ਵਿੱਚ ਆਪਾਂ ਨੂੰ। ਮਤਲਬ ਅਗਸਤ ਚ ਦਿੱਤਾ ਜਾਊਗਾ, ਜਿਹਦੇ ਵਿੱਚ ਲਗਾ ਲਓ।
ਮਤਲਬ ਸਤੰਬਰ ਚ ਪੇਪਰ ਹੋਜੂਗਾ।
ਹਾਂ, ਸੈਪਟਨ ਦਸ ਕੁ ਤਰੀਕ ਤੋਂ ਜਾਂ ਬਾਰਾਂ ਤਰੀਕ ਤੋਂ ਤਾਂ ਪਹਿਲਾਂ। ਸੈਪਤੰਬਰ ਵਿੱਚ।
ਇੰਨੀ ਛੇਤੀ ਮੈਨੂੰ ਤਾਂ ਨੀ ਲੱਗਦਾ ਹੋ ਜੂਗਾ। ਪਰਿੰਟ ਐਕਸਾਈਜ਼ ਦਾ ਪੇਪਰ ਵੀ ਬਹੁਤ ਛੇਤੀ। ਛੇਤੀ ਲੈ ਲਿਆ ਨਹੀਂ ਤਾਂ ਇੰਨੀ ਛੇਤੀ ਪੇਪਰ ਹੀ ਲੈਂਦੀ ਨੀ ਹੈਗੀ ਕੋਈ।
ਹਾਂ, ਮੈਂ ਉਹੀ ਤਾਂ ਕਹਿਣਾ ਚਾ ਰਿਹਾ, ਜਿਵੇਂ ਕਿ ਪਹਿਲਾਂ ਆਪਾਂ ਅਗਰ ਸਤੰਬਰ ਚ ਪੇਪਰ ਹੋ ਗਿਆ ਜਿਵੇਂ। ਆਪਾਂ ਨੇ ਸੋਚਿਆ ਹੋਇਆ ਤਾਂ ਇਹਦਾ ਉਹਨਾਂ ਦਿਨਾਂ ਵਿੱਚ ਹੀ ਆਪਣਾ ਰਿਜ਼ਲਟ ਦੇਣਗੇ। ਫਿਰ ਦਸ ਪੰਦਰਾਂ ਦਿਨ ਬਾਦ ਹੀ ਕੋਂਸਲਿੰਗ ਕਰਵਾਉਣਗੇ। ਇਹ ਕੋਂਸਲਿੰਗ ਬਹੁਤ ਛੇਤੀ ਕਰਵਾ ਰਹੇ ਨੇ।
ਸਿਰਫ ਇਹਨਾਂ ਨੇ ਐਕਸਾਈਜ਼ ਦੀ ਏਨੀ ਛੇਤੀ ਕਰਾਈ ਹੈ, ਨਹੀਂ ਕਦੇ ਵੀ ਨਹੀਂ ਏਨੀ ਛੇਤੀ ਕਰਾਈ ਹੈਗੀ।
ਗਰੁੱਪ ਡੀ।
ਹੂੰ, ਹਾਂ ਗਰੁੱਪ ਡੀ ਦੀ ਵੀ। ਹਾਂ, ਮਤਲਬ ਇਹੀ ਗਰੁੱਪ। ਪ ਡੀ ਤੇ ਐਕਰਸਾਈਜ਼ ਦੀ ਹੋਈ ਆ, ਨਹੀਂ ਤਾਂ ਮਤਲਬ, ਨਹੀਂ ਕਿੱਥੇ ਇੰਨੀ ਛੇਤੀ ਕਰਦੇ ਆ। ਤੇ ਉਹ ਜਿਹੜਾ ਚੌਵੀ ਚ ਕਲਰਕ ਹੋਇਆ ਸੀਗਾ, ਉਹਦੀ ਜਆਇਨਿੰਗ ਹੁਣ ਹੋਈ ਆ।
ਹੁਣ ਹੋਈ ਆ ਉਹਦੀ ਜੁਆਇਨਿੰਗ, ਪਤਾ ਕਿਆ ਗੱਲ ਆ। ਉਹਨਾਂ ਨੇ ਉਹਨਾਂ ਦੀ ਜੁਆਇਨਿੰਗ ਤੇ ਨਾਲ ਨਾਲ ਸੈਲਰੀ ਵੀ ਪਾਈ ਆ।
ਅੱਛਾ ਨਹੀਂ ਪਾਉਂਦੇ ਨੀ ਹੁੰਦੇ ਏ
ਨਹੀਂ ਪਾਉਂਦੇ ਨੀ, ਪਹਿਲ ਹੁਣ ਪਾਈ ਆ, ਉਹ ਮਾਵਾਂ ਧੀਆਂ ਸਗਾਤਾਂ ਵਾਲਾ ਨੀ ਹੈਗਾ ਸੀਗਾ।
ਹਾਂ।
ਉਹ ਉਹਨਾਂ ਨੂੰ ਹੀ ਸਪੈਸ਼ਲ ਪਾਈ ਆ, ਜਿਹੜੇ ਕਲਰਕ ਨੇ ਉੱਥੇ।
ਅੱਛਾ, ਮਤਲਬ, ਪਹਿਲੇ ਮਹੀਨੇ ਸੈਲਰੀ। ਅੱਛਾ ਨਹੀਂ ਮਤਲਬ ਜਿਵੇਂ ਜੁਆਇਨਿੰਗ ਹੋ ਜਾਂਦੀ ਹੈ ਕਲਰਕ ਦੀ, ਫਿਰ ਪਹਿਲੇ ਮਹੀਨੇ ਤੋਂ ਸੈਲਰੀ ਨੀ ਮਿਲਦੀ ਹੈਗੀ।
ਨਹੀਂ - ਨਹੀਂ, ਮਿਲਦੀ ਨਹੀਂ। ਕਿਉਂਕਿ ਉਹ ਹਾਂ ਪ ਐਵੇਂ ਹੁੰਦਾ ਵੀ ਨਾ ਪੀ-ਐੱਫ, ਪੀ - ਐਫ। ਫੰਡ ਕੱਟਦਾ, ਡਿਪਾਰਟਮੈਂਟ ਆਪਣੇ ਫੰਡ ਕੱਟਦੀ ਆ, ਹੈਲਥ ਇੰਸ਼ੋਰਸ ਬਹੁਤ ਜੀਵੀ ਫੰਡ, ਇੰਨੇ ਸਾਰੇ ਫੰਡ ਫੁੰਡ ਕੱਟਣ ਤੋਂ ਬਾਦ ਉਹ ਨਾ। ਇੱਕ ਦੋ ਮਹੀਨੇ ਤੱਕ ਲਟਕਾ ਦਿੰਦੇ ਨੇ, ਲਗਭਗ ਦੋ ਤਿੰਨ ਮਹੀਨੇ ਲਗਾਉਂਦੇ ਨੇ ਉਹ ਲਟਕਾਉਂਦੇ ਨੇ। ਫਿਰ ਚੌਥੇ ਮਹੀਨੇ ਚ ਨਾ ਉਹ ਆਟੋਮੈਟਿਕਲੀ ਪਹਿਲੇ ਤਿੰਨ ਮਹੀਨੇ ਦੀ ਸੈਲਰੀ ਪਾ ਦਿੰਦੇ ਨੇ ਮਤਲਬ। ਚਾਰ ਦੇ ਚਾਰ ਮਹੀਨੇ ਦੀ ਸੈਲਰੀ ਤੁਹਾਨੂੰ। ਨਾਂਜੀ, ਪਹਿਲੇ ਮਹੀਨੇ ਤੋਂ ਨੀ ਪਾਉਦੇ ਉਹ
ਮੈਨੂੰ ਨੀ ਪਤਾ ਸੀ।
ਅੱਛਾ।
ਹੂੰ।
ਅ ਮੈਂ ਕਹਿਣਾ ਇਹੀ ਆ ਰਿਹਾ ਸੀਗਾ, ਵੀ ਅਗਰ ਆਪਣੀ ਸਤੰਬਰ ਚ ਕਲਰਕ ਹੋਇਆ ਨਾ। ਤਾਂ ਅਕਤੂਬਰ ਚ ਜਾ ਕੇ। ਉਹਨਾਂ ਦਾ ਰਿਜਲਟ ਰੂਜਲਟ ਕਰਕੇ ਅਨਾਊਸ ਅਨਾਊਸਮੈਂਟ ਸਾਰਾ ਕੁੱਛ ਕਰ ਕੁਰ ਕੇ।
ਜੇ ਆਪਣਾ ਸਤੰਬਰ ਚ ਪੇਪਰ ਹੁੰਦਾ ਤਾਂ ਮਤਲਬ ਅਕਤੂਬਰ ਚ ਟਾਈਪ ਹੋ ਜੂਗੀ।
ਅਕਤੂਬਰ 'ਚ ਟਾਈਪਿੰਗ ਹੋਊਗੀ ਹਾਂ, ਐਂਡ ਦੇ ਅਕਤੂਬਰ 'ਚ ਜਾ ਕੇ ਟਾਈਪਿੰਗ ਹੋਊਗੀ ਫਾਈਨਲ ਲਿਸਟ ਓ ਨਵੰਬਰ ਚ ਦੇਗੀ ਨਾਲ ਦੀ ਨਾਲ ਓਨਾਂ ਨੇ, ਜੁਆਇਨਿੰਗ ਕਰਵਾਨੀ ਆ ਨਵੰਬਰ ਚ।
ਠੀਕ ਐ, ਤੇ ਇੱਕ ਗੱਲ ਹੋਰ ਜਿਮੇਂ ਜਿਮੇਂ ਹਣਾ, ਸੀਨੀਅਰ ਅਸਿਸਟੈਂਟ ਦਾ ਕੈ ਰੇ ਨੇ ਰੀਓਪਨ ਹੂਗਾ। ਤੇ ਫੇਰ ਜੇ ਚੋਨ ਜਾ ਪਤਾ ਲਾੱਗ ਗੇਆ ਫੇਰ ਪੇਪਰ ਲੈ ਸਕਦੇ ਨੇ ਏਹੇ
ਨਈ-ਨਈ, ਜਵੇਂ ਨੀ ਚੋਨ ਜਾਪ ਕੀਤਾ ਕੁਛ ਵੀ ਨੀ ਹੁੰਦਾ ਨਾ ਜੁਆਇਨਿੰਗ ਹੁੰਦੀ। ਨਾ, ਕੋਈ ਰਿਫੰਡ ਇਸ਼ੂ ਹੁੰਦਾ।
ਹੂੰ, ਫਿਰ ਤਾਂ ਮੱਲਬ ਆਹੀ ਕਲਰਕ ਈ ਆ। ਮੈਨੂੰ ਓਦੋਂ ਪਤਾ ਈ ਨੀ ਸੀਗਾ।
ਇੱਕ ਤਾਂ ਏਹ ਆ ਕੱਲਰਕ, ਅਰ ਇੱਕ ਓਹ ਆ ਸੀਨੀਅਰ ਅਸਿਸਟੈਂਟ ਇੱਕ ਕੋਪਰੇਟਿਵ ਇੰਸਪੈਕਟਰ, ਅਰ ਇੱਕ ਹੋਰ ਬੀ ਆਊਗਾ। ਪਟਵਾਰੀ-ਪਟਵਾਰੀ, ਹਾਂ।
ਪਰ ਕੋਪਰੇਟਿਵ ਇੰਸਪੈਕਟਰ ਤਾਂ ਤੇੱਨ-ਚਾਰ ਸਾਲ਼ ਹੋ ਗੇਆ ਆਯਾ ਈ ਨੀ ਓ ਤਾ ਜਮਾ ਕੱਚੇ ਆ
ਇੱਕ ਹੋਰ, ਸਬ ਤੋਂ ਅੰਡਰਰੇਟਿੜ ਪੇਪਰ ਵੀੜੀਓ
ਹਾਂ, ਵੀੜੀਓ ਚਾਰ-ਪਾੰਜ ਸਾਲ਼ ਹੋ ਗੇ ਮੈਂ ਵੀ ਭਰੂ ਓਹੋ। ਮਲਬ ਲੈਵਲ ਸ ਇਨਾਂ ਦਾ ਸੇਮ ਹੀ ਹੁੰਦਾ ਗਾ?
ਅ, ਕੋਪਰੇਟਿਵ ਈਂਸਪੈਕਟਰ ਦਾ ਲੈਵਲ ਬੋਹ ਵਦੀਆ ਹੁੰਦਾ। ਪਰ ਆ ਪੀ ਪੀ ਐੱਸ ਸੀ ਜੋ ਸੀਨੀਅਰ ਸਿਟੀਨ, ਕੰਡਕਟ ਕਰਾਂਦੀ ਆ ਓਦਾ ਲੈਵਲ ਤਾਂ ਅ, ਬੋਹਤ ਈ ਜਾਦਾ ਹੁੰਦਾ।
ਤੇ ਵੀ ਵੀੜੀਓ ਦਾ ਹਾਂ-ਹਾਂ, ਵੀੜੀਓ ਦਾ?
ਵੀਡੀਓ ਦਾ ਲੈਵਲ ਵੀ ਬਹੋ ਬਦੀਆ ਹੁੰਦਾ।
ਅੱਛਾ, ਤੇ ਸਾੱਚ ਮੈਂ ਤਾਂ, ਹੂੰ
ਮਤਲਬ ਬਦੀਆ ਕੈਣ ਦਾ ਭਾਵ ਏਹ ਆ ਵੀ, ਵੀੜੀਓ ਦਾ ਲੈਵਲ ਐਂ ਮੇਰਾ ਕਰਕੇ ਮਤਲਬ ਹੈ ਤਾਂ ਓਹ ਔਫੀਸਰੇ ਆ, ਪਰੰਤੂ ਓਹ ਨਾ ਓਹ ਤੋਂ ਜਦਤਰ ਓ ਕੰਮ ਕਰਾਂਓਦੇ ਨੇ ਜਿਮੇਂ, ਜਿਮੇਂ ਪੂਰੇ ਸਟੇਟ ਦੀ ਯਾ ਪੂਰੀ ਦਸ-ਬਾਰਾਂ ਪਿੰਡਾਂ ਦੀ ਅ, ਫਾਈਨੈਂਸ਼ੀਅਲ ਫਨੈਂਸ ਨੂੰ ਸੈਟ
ਜਿਮੇਸੈਕਟ੍ਰੀ ਹੁੰਦੇ ਆਗੇ।
ਹਾਂ ਜਿਮੇ ਸੈਕਟ੍ਰੀ ਹੁੰਦੇ ਆ ਹਾਂ, ਸੈਕਟ੍ਰੀ ਦਾ ਕਾੰਮ ਕਰਵਾਂਦੇ ਆਂ ਓਤੋਂ।
ਫੇਰ ਓਨਾਂ ਦਾ ਬੇਸ ਕਿਨਾਂ ਸਟਾਟਿੰਗ ਈ ਪੈਂਤੀ-ਚਾਰ ਸੌ ਹੁੰਦਾ?
ਹਾਂ।
ਫੇਰ ਓਦਾ ਪੇਪਰ ਔਖਾ ਈ ਆਊ ਥੋੜਾ ਜੇਆ ਲੈਵਲ ਔਖਾ ਹੋਊਗਾ। ਨਈ ਮੈਂ ਤ ਵੈਸੇ ਚੰਡੀਗੜ੍ਹ ਕਲਰਕ ਦਾ ਵੀ ਭਾਰ ਰਖੇਆ।
ਹਾਈਕੋਟ, ਹਾਈਕੋਟ ਕਲਰਕ?
ਕੋਟ ਨਈ ਓਹ, ਐਡਮਿਨਿਸਟਟਿਵ ਦਾ। ਓ ਵੀ ਤੇ ਮ ਤਿੰਨ-ਚਾਰ ਸਾਲਾਂ ਬਾਦ ਆਯਾ ਆਊਗੀ।
ਕਿੰਨੇ ਤੋਂ ਤੇਆਰੀ ਕਾਰ ਰੇ ਓ ਤੁਸੀਂ?
ਮਤਲਬ, ਨਹੀਂ ਮੈਂ ਤਾਂ ਹੁਣੀ ਪਤਾ ਲੱਗੇਆ ਸੀ ਮੈਂ ਓਦੀ ਭਰਤਾ ਮਲਬ ਓ ਦਾੱਸ ਰੀ ਸੀਗੀ। ਵੀ ਦੋ ਹਜਾਰ ਉੱਨੀ ਤੋਂ ਬਾਦ ਹੁਣ ਓ, ਨੋਟੀਫਿਕੇਸ਼ਨ ਆਯਾ ਹੁਣ ਬੀ ਓਤੇ ਸਟੇ ਲਾੱਗ ਰ ਆ ਹਜੇ ਅਗਾਸਤ ਤੋਂ ਬਾਦ ਦੱਸਣਗੇ ਵੀ ਪੇਪਰ ਹੋਊਗਾ ਕ ਨਈ ਹੋਊਗਾ।
ਹਾਂ, ਐਵੇਂ ਤਾਂ ਐਕਸਸਾਈਜ਼ ਤੇ ਵੀ ਸਟੇਅ ਲਾੱਗ ਗੀ।
ਹਾਂ, ਮੈਨੂੰ ਲਾੱਗਦਾ ਦਬਾਰੇ ਹੋਊਗਾ ਐ ਵੀ।
ਨਈ-ਨਈ, ਕੈ ਆੱਠ-ਨੌ ਪੇਪਰ ਨਾ ਹਾ ਹਾਈ ਕੋਟ ਨੇ ਨਾ ਆੱਠ-ਨੌਂ ਪੇਪ ਪਰਾਂ ਨੂੰ ਕੇਹਾ ਹੋਏਆ ਵੀ ਏ ਰੀਕੰਡਕਟ ਕਰਵਾਏਆ ਜਾਏ, ਇੱਕ ਪੇਪ ਬਹੋ ਤ ਸਾਰੇ ਪੇਪਰ ਨੇ ਜੀ ਪਤਾ ਨੀ ਹੁਣ ਲਿਸਟ ਜੀ ਤੀਗੀ ਅੱਠ-ਨੌ ਦੀ, ਜਦੋਂ ਮੈਨੇ, ਸਟੱੜੀ ਕਰੀ ਤੀਗੀ ਏਦੀ। ਬੀ ਬੇਰੀ ਕੰਡਕਟ ਦਾ ਕੀ ਹੋ ਸਾਕਦਾ। ਆੱਠ-ਨੌ ਪੇਪਰਾਂ ਤੇ ਰਿਟ ਪੈ ਕੇ ਰੀ, ਰੀਕੰਡਕਟ ਦਾ ਨੋਟਿਸ ਜਾਰੀ ਕਰੇਆ ਹੋਯਾ ਤੀ ਸਰਕਾਰ ਨੇ।
ਮੈਨੂੰ ਲਾੱਗਦਾ ਓਹ ਪੇਪਰ ਲੈਂਦੇ ਹੈ ਨੀ ਓਥੇ ਆਂਈ, ਆਂਈ ਚੱਲੀ ਜਾਂਦੀ ਆ ਓਹ ਓਥੇ ਈ ਪਈ ਆ ਓਹ ਜਿਵੇਂ ਐਕਸਸਾਈਜ਼ ਆਲੇ਼ ਇੱਕ ਸੌ ਸਤਾਨਵੇਂ ਉੱਥੇ ਪਈਆਂ ਰਹਿਣਗੀਆਂ ਨਾ ਇਹਨਾਂ ਨੇ ਪੇਪਰ ਲੈਣਾ ਤੇ ਨਾ ਤੁਹਾਨੂੰ ਰੱਖਣਾ।
ਹ ਇਹੀ ਤਾਂ ਗੱਲ ਆ ਜਿਵੇਂ ਕਿ ਨਾ ਵੀਡੀਓ ਨਾ ਦੋ ਹਜ਼ਾਰ ਬਾਈ ਆਇਆ ਸੀਗਾ ਉਹਦੀਆਂ ਲਗ, ਅਗਰ ਮੈਨੂੰ ਸ਼ਾਇਦ ਮੈਂ ਗ਼ਲਤ ਨਾ ਹੋਵਾਂ ਤੇ। ਬਾਹਠ ਤ੍ਰੇਹਠ ਪੋਸਟਾਂ ਨਿਕਲੀਆਂ। ਨਾ ਨਾ ਇਹਨਾਂ ਨੇ ਪੈਸੇ ਦੇ ਕੇ ਆਪਣੇ ਹੀ ਬੰਦੇ ਉੱਥੇ ਫਿੱਟ ਕਰਵਾਤੇ ਤੇ ਪੇਪਰ ਤਾਂ ਹੀ ਨਹੀਂ ਹੋਇਆ।
ਬਿਨਾਂ ਪੇਪਰ ਲਈ,
ਬਿਨਾਂ ਪੇਪਰ ਲਈ।
ਤੁਹਾਨੂੰ ਪਤਾ ਕਿਵੇਂ ਕੰਮ ਚੱਲਦਾ ਜਿਵੇਂ ਕਿ ਜਿਹੜਾ ਨਾ। ਜਿਵੇਂ ਹੁਣ ਸੀਨੀਅਰ ਸਿਟੀਜਨ ਹੋਆ ਸੀ ਇੱਕੀ ਦਸੰਬਰ ਆਲਾ। ਉੱਥੇ ਨਾ ਜਿਹੜਾ ਰੈਂਕ ਟੂ ਸੀਗਾ ਰੈਂਕ, ਟੂ ਪਤਾ ਨੀ ਥ੍ਰਰੀ ਵੰਨ ਵੀ ਸੀਗਾ ਸ਼ਾਇਦ ਉਹ ਵਨ ਟੂ ਥ੍ਰਰੀ ਇਹੋ ਜਿਹਾ ਕੁਛ ਸੀਗਾ,
ਹਾਂ ਕਹਿੰਦੇ ਉਹਨਾਂ ਦੇ ਪਿਛਲੇ ਪੇਪਰਾਂ ਚੋਂ ਤੀਹ ਤੀਹ ਪਤਾ ਨੀ ਬਹੁਤ ਘੱਟ ਨੰਬਰ ਆਏ ਸੀਗੇ,
ਉਹਨਾਂ ਦੀ ਨਾ। ਫੋਟੋ ਲੀਕ ਹੋ ਗਈ ਸੀ ਉੱਥੇ। ਅਹ ਕੀ ਨਾਮ ਆ ਸੁਖਬੀਰ ਸਿੰਘ ਬਾਦਲ ਨਾਲ,
ਅੱਛਾ। ਯਾਰ ਫਿਰ ਉਹ ਤਾਂ ਨਹੀਂ ਕਰਾ ਸਕਦੇ। ਯਾਰ ਉਹ? ਉਹਨਾਂ ਦੀ ਸਰਕਾਰ ਹੀ ਨੀ ਹੈਗੀ, ਹੁਣ ਨਾਕਾ ਭਲਾ ਕਿਵੇਂ ਕਰਾ ਦਾਂਗੇ।
ਇਹ ਤੁਸੀਂ ਗਲਤ ਸੋਚ ਰਹੇ ਹੋ ਜੋ ਬੰਦਾ, ਸੀ ਉਹਦੇ ਨਾਲ ਪੁਰਾਣੇ ਸੀਮ ਨਾਲ ਬੈਠ ਕੇ ਪੀਜ਼ਾ ਬਰਗਰ ਖਾ ਸਕਦਾ ਨਾਲ ਉਹਦੀ ਜਮੀ ਚਿਪਕੇ ਏ,
ਹੂੰ
ਉਹਦੀ ਐੰਨੀ ਵੈਲਿਊ ਨਹੀਂ ਹੋਊਗੀ ਵੀ ਉਹ ਉਹਨੂੰ ਲਗਵਾ ਨਾ ਸਕੇ,
ਪਰ ਇਹਦੀ ਸਰਕਾਰ ਚ ਤਾਂ ਨਹੀਂ। ਮੈਨੂੰ ਤਾਂ ਨਹੀਂ ਲੱਗਦਾ।
ਲੱਗ ਚੁੱਕੇ ਮੈਡਮ ਉਹ
ਪਰ ਉਹ। ਉਹਨਾਂ ਦੀ ਕਿਹੜਾ ਜੁਆਇਨਿੰਗ ਹੋ ਗਈ।
ਇਹ ਤਾਂ ਜਦੋਂ ਸਰਕਾਰ ਬਦਲੂਗੀ ਹੁਣ। ਤਾਂ ਕਿਸੇ ਨੂੰ ਨਹੀ ਪਤਾ ਲੱਗਣਾ ਮਿੰਟ ਚ ਕਰ? ਨਂਗੇ ਹੋ ਕੇ।
ਹੂੰ
ਦੋ ਹਜ਼ਾਰ ਦੋ ਹਜ਼ਾਰ ਬਾਈ 'ਚ ਵੀਡੀਓ ਦਾ ਦੇਖ ਲਓ। ਕਿੰਨਾ ਮ ਕਿੰਨਾ ਖੌਫ ਪੈਦਾ ਕਰ ਦਿੱਤਾ। ਸਾਡੀ ਗਾਲ ਸਰਕਾਰ ਲਈ। ਦੋ ਹਜ਼ਾਰ ਬਾਈ ਤੋਂ ਲੈ ਕੇ ਦੇਖੋ ਛੱਬੀ ਚੱਲ ਗਿਆ।
ਹੁਣ ਇਹਨਾਂ ਨੇ। ਵੀਡੀਓ ਨੂੰ ਵੀ ਦੋਸ਼ੀ? ਦੋ ਪੋਸਟਾਂ ਚ ਕਨਵਰਟ ਕਰਤਾ। ਪਤਾ ਨੀ ਕਿਹੜੀਆਂ, ਕਿਹੜੀਆਂ।
ਕਿਹੜੀਆਂ, ਕਿਹੜੀਆਂ।
ਇੱਕ ਪਤਾ ਨੀ। ਕਿਹੜੀਆਂ, ਕਿਹੜੀਆਂ ਮੈਂ ਦੇਖਿਆ ਸੀਗਾ।
ਅੱਛਾ।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
ਬਹੁਤ ਕੁਛ ਪਤਾ ਕਰਕੇ ਆ ਤੁਸੀਂ ਤਾਂ,
ਲੈਣ ਜਦੋਂ ਜਿਹੜੀ ਲਾਈਨ ਚ ਪਾਵਾਂਗੇ ਉਹ ਤਾਂ ਪਤਾ ਕਰਨੀ ਪੈਂਦਾ ਸਾਰਾ ਕੁਛ, ਪੇਪਰ ਤਾਂ ਵੈਸੇ ਮੈਂ ਹਾਈ ਕੋਰਟ ਕਲਰਕ ਦਾ ਵੀ ਦਿੱਤਾ ਹੋਇਆ।
ਦਿੱਤਾ ਹੋਇਆ।
ਹਾਂ ਤੇਈ ਚ ਦਿੱਤਾ ਸੀਗਾ। ਤੇਈ ਚ ਦਿੱਤਾ ਸੀ।
ਅੱਛਾ ਕਿੰਨ ਕਿਵੇਂ ਦਾ ਸੀ।
ਜੀਕ ਜੀ ਆਹ ਐਕਸਾਈਜ਼ ਦੀ ਤਾਂ ਕੁਛ ਵੀ ਨਹੀਂ ਉਹ ਤਾਂ,
ਜੇ ਕਲੀਅਰ ਪੇਪਰ ਵੀ ਕਲੀਅਰ ਹੋ ਗਏ ਨਾ ਤੁਹਾਡੇ ਤਾਂ, ਹੈਂ ਮੰਨ ਲਓ ਪੇਪਰ ਕਲੀਅਰ ਹੋ ਗਿਆ ਫਿਰ ਵੀ ਉਹਦੀ ਟਾਈਪਿੰਗ ਰ ਟਾਈਪਿੰਗ 'ਚ ਬਹੁਤ ਔਖਾ ਹੋਊਗਾ। ਚਾਲੀ ਦੀ ਸਪੀਡ ਮੰਗਦੇ ਹੋ।
ਮੇਰੀ ਹੈਗੀ ਹੈ ਫਿਫਟੀ ਫਾਈਵ, ਇੰਗਲਿਸ਼ ਦੀ। ਹਾਂ ਤੇ ਅਕਸਲ ਵੀ ਮੈਨੂੰ ਸਾਰਾ? ਹਾਂ ਹਾਈ ਕੋਰਟ ਕਲਰਕ ਚ, ਐਕਸਲ ਮੰਗਦੇ ਆ ਨਾ ਉਹ ਪ੍ਰੈਕਟਿਸ ਟੈਸਟ ਹੁੰਦਾ ਉਹ ਮੇਰਾ ਸਾਰਾ ਆਉਂਦਾ ਸੀ ਮੈਨੂੰ ਰੌਲੀ ਪੇਪਰ ਦਾ ਹੂੰ,
ਚਲੋ ਇਹ ਤਾਂ ਗੱਲ ਵਧੀਆ, ਫੇਰ ਤੁਸੀਂ ਉੱਧਰ ਕਿਉਂ ਨੀ ਟਰਾਈ ਕਰਿਆ।
ਤੂੰ ਦੱਸਿਆ ਤੇ ਹੈ ਪੇਪਰ ਔਖਾ ਸੀ। ਤੈ ਮੈਂ ਛੱਡ ਫੇਰ ਉਹ ਆ ਨਾ। ਪਰੀ ਵੀ ਹੁੰਦਾ, ਮੇਨਜ ਚ ਵੀ ਹੁੰਦਾ ਫੇਰ ਟਾਈਪਿੰਗ, ਹੂੰ।
ਹਾਂ ਚਲੋ, ਇਹ ਤਾਂ ਗੱਲ ਵੱਖਰੀ ਆ।
ਤਾਂ ਹੀ ਫੇਰ ਮੈਂ ਛੱਡਦਾ ਸੀਗਾ। ਫੇਰ ਮੈਂ ਕਿਹਾ ਇੱਧਰ ਸਹੀ। ਫੇਰ ਕੁਛ ਉਦੋਂ ਮੈਂ, ਉਦੋਂ ਦਿੱਤਾ ਸੀਗਾ। ਗ੍ਰੈਜੂਏਸ਼ਨ ਤੋਂ ਬਾਅਦ ਦਿੱਤਾ ਸੀਗਾ।
ਹੂੰ।
ਫੇਰ ਉਹਦੋਂ ਬਾਅਦ ਮੈਂ ਛੱਡ ਦਿੱਤੀ ਤਿਆਰੀ, ਮੈਂ ਮਾਸਟਰਸ ਕਰਨ ਲੱਗ ਗਣੀ। ਪੰਜ ਵਜੇ ਤੱਕ ਤਾਂ ਸਾਡੇ ਕਲਾਸਿਸ ਹੁੰਦੀਆਂ ਸੀ। ਫੇਰ- ਤੇ ਪੜਿਆ ਹੋਂਦਾ ਸੀ, ਫੇਰ ਉਹਦਾ ਮੈਂ ਕੋਈ ਪੇਪਰ ਨਹੀਂ ਦਿੱਤਾ ਹੈਗਾ।
ਤੁਸੀਂ ਮਾਸਟਰ ਹੁਣ ਕਲੀਅਰ ਕਰੀ ਆ,
ਇੱਕ ਸਾਲ ਹੋ ਗਿਆ।
ਅੱਛਾ ਸਾਲ ਹੋ ਗਿਆ, ਮਾਸਟਰ ਕਲੀਅਰ ਕਰੇ ਨੂੰ।
ਹਾਂ ਪੱਚੀ ਚ, ਮਈ ਚ ਆਹ ਹੁਣ ਇੱਕ ਸਾਲ ਹੋ ਗਿਆ।
ਅੱਛਾ, ਠੀਕ ਹੈ। ਚਲੋ ਫੇਰ ਦੇਖਦੇ ਹਾਂ, ਟਾਈਮ ਵੀ ਹੋ ਗਿਆ।
ਹਾਂ।
ਚਲੋ ਓਕੇ। ਫੇਰ ਕਰਦੇ ਹਾਂ ਆਪਾਂ ਫੇਰ ਗੱਲ।
ਠੀਕ ਹੈ। ਓਕੇ।
ਹੂੰ।